ਹਾਂਜੀ, ਹਾਂਜੀ, ਹੋਰ ਸਨਾਓ ਕੀ ਹਾਲ ਚਾਲ। ਹਾਂਜੀ, ਹਾਂਜੀ ਹੋਰ ਹੋਰ ਦੱਸੋ
ਬਾੱਸ ਜੀ ਵਦੀਆ, ਤੁਸੀਂ ਸੁਨਾਓ ਕੋਈ ਗੱਲਬਾਤ
ਗੱਲਬਾਤ ਤੇ ਕਾਫੀ ਹੁੰਦੀਆਂ ਨੇ, ਮੈਂ ਵੀ ਤਾਂ ਜੀ ਬਸ ਚੱਲਦਾ ਰਹਿੰਦਾ ਇੱਥੇ ਕੋਈ ਨਾ ਕੋਈ।
ਕੋਈ ਨਾ ਕੋਈ ਪ੍ਰੋਗਰਾਮ ਆ ਗਿਆ ਬਸ ਇਹੀ।
ਅੱਛਾ।
ਵੈਸੇ, ਪੰਜਾਬ ਚ ਵਧੀਆ ਸਭ ਕੁਛ ਵੇਖਣ ਲਈ। ਇੱਥੇ ਤਾਂ ਕੁੱਝ ਖ਼ਾਸ ਨ ਐ। ਇਥੇ ਕੁਜ, ਇੰਨਾ ਕੁਜ ਖਾਸ ਹੈ ਨੀ ਨਾ ਇਥੇ ਕੁਜ। ਵੇਖਣ ਵੂਖਣ ਵਾਸਤੇ ਪੰਜਾਬ ਚ ਜੋ ਚੀਜ਼ਾਂ
ਪੰਜਾਬ ਬਹੁਤ ਵਧੀਆ, ਹਾਂਜੀ।
ਹੁੰ।
ਹੁਣ ਐ ਮੂਵੀ ਰੀ ਰਿਲੀਜ਼ ਹੋਈ ਸੀ ਪੰਜਾਬ ਨਾਈਨਟੀਨ ਏਟੀ ਫੋਰ ਦੀ ਇਹਨਾਂ ਨੇ ਬੈਨ ਨਹੀਂ ਕਰਾ ਤੀ। ਜ਼ੀ ਜ਼ੀ ਟੀਵੀ ਤੋਂ ਵੀ ਹਟਵਾ ਦਿੱਤੀ ਐ ਮੂਵੀ ਉਹ।
ਹਾਂ, ਦੱਸਦੇ ਪੈਣ ਹਨਾ।
ਤੁਸੀਂ ਦੇਖੀ, ਤੁਸੀਂ ਦੇਖਿ ਓ ਮੂਵੀ, ਮੈਂ ਦੇਖ ਖਣੀ ਸੀ ਮੈਂ ਵੀ, ਮੇਰੇ ਚਾਚੇ ਨੇ ਕੀਤੀ ਏ ਡਾਊਨਲੋਡ ਵੇਖਾਂ ਗੀ ਹੁਣ ਕਾਫੀ ਅੱਛਾ ਦੱਸਿਆ ਹੋਇਆ ਉਹਦੇ ਵਿੱਚ ਮਤਲਬ ਸਾਰਾ ਜੋ ਪੁਰਾਣਾ ਹੋਇਆ। ਸੀਂ ਨਾਈਨਟੀਨ ਏਟੀ ਫੋਰ ਈ ਚ ਉਹ ਸਾਰਾ ਦੱਸਿਆ ਹੋਇਆ।
ਹੁੰ।
ਹੁੰ।
ਨਾ ਜੇ ਈ ਚੰਗੀ ਵੀਡੀਓ ਅ ਮੂਵੀਜ਼ ਵੇਖਣ ਵਾਲੀਆਂ ਹੁੰਦੀਆਂ ਨੇ ਨਾ, ਉਹ ਬੰਦ ਕਰ ਦਿੰਦੇ ਤੇ
ਹਾਂਜੀ, ਏ ਜਾਣ ਕੇ ਕੀਤੀ ਐ ਇਹਨਾਂ ਨੇ ਨਾ।
ਹੁੰ, ਹੁੰ, ਹੁੰ।
ਹੁੰ।
ਗੰਦ ਮੰੰਦ ਵਿਖਾ ਲਯੀ ਦੇ ਨੇ ਬਸ ਹੁੰ, ਫੇਰ ਇਕ ਤੇ ਉਹ ਹਿੱਟ ਹੋ ਜਾਂਦੀਆਂ ਵਾ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਉਹ ਵਿਖਾ ਦਿੰਦਾ ਜਿਨਾਂ ਦੀ ਕੋਈ
ਜੋ ਚੀਜ਼ ਦੇਖਣ ਆਲੀ, ਹਾਂ, ਜੋ ਬੱਚਿਆਂ ਨੂੰ ਦਿਖਾ ਨੀ ਚਾਹੀਦੀ ਐ ਉਹ ਬੰਦ ਕਰ ਕਰਾ ਦਿੰਦਾ ਤੇ ਇਹੋ ਜਿਹੀ ਫਿਲਮਾਂ ਪ੍ਰਮੋਟ ਕਰਦੇ ਐ।
ਹਾਂ, ਉਹੀ ਨਾ ਲਗੇ ਏਦਾਂ ਹੀ ਚੱਲਦਾ ਰਹਿੰਦਾ ਇੱਥੇ। ਤਾਂ ਹੀ ਮੈਂ ਦੇਖਦੀ ਨਹੀਂ ਮੂਵੀ ਜਾ
ਹੁੰ, ਬੱਚੇ ਵੀ ਫੇਰ ਉਹੀ ਕੁਛ ਸਿੱਖਦੇ ਆ ਨਾ, ਜੋ ਵੇਖਦੇ ਆ ਉਹੀ ਸਿੱਖਦੇ ਆ।
ਹਾਂਜੀ, ਉਹਹੀ ਨਾ ਆ ਚਲੋ ਬੱਚਿਆਂ ਨੇ ਤਾਂ ਆਪਣੇ ਨਾਲੋਂ ਆਖੀਦਾ ਵੀ
ਆਵਾਜ਼ ਨਾ ਕੱਟ ਰਹੀ ਸੀ, ਤੁਹਾਡੀ ਥੋੜ੍ਹੀ ਨਾ ਆਵਾਜ਼ ਕੱਟ ਰਹੀ। ਹਾਂਜੀ, ਹੁਣ ਠੀਕ ਐ।
ਅੱਛਾ-ਅੱਛਾ ਹੋਰ ਸੁਣਾਓ ਫ ਤੁਸੀਂ ਕੋਈ ਹ ਇਦਰ ਦਾ ਕੋਈ ਦਿਨ ਤਿਉਹਾਰ ਕੋਈ
ਬਸ, ਇੱਥੇ ਤਾਂ ਇੱਥੇ ਤਾਂ ਘੱਟ ਹੀ ਕਰਦੇ ਆ ਦਿਵਾਲੀ ਦੁਵਾਲੀ ਮਤਲਬ ਆਪ ਆਪਣੇ ਘਰ ਦੇ ਕਰਦੇ ਆ, ਇੰਨੀ ਰੌਣਕ ਕੁਛ ਹੁੰਦੀ ਨੀ ਅੰਮਬਰਸਰ ਦੀ ਦੀਵਾਲੀ ਵੇਖਣ ਵਾਲੀ ਐ ਪਰ
ਹਾਂ-ਹਾਂ, ਉਹ ਤੇ ਹੈ। ਤੇ ਹਾਂ, ਉਹ ਉੱਥੇ ਲੋਕੀ ਰਾਤ ਨੂੰ ਜਾਂਦੇ ਹਨਾ।
ਹਾਂਜੀ, ਉੱਥੇ ਉੱਥੇ ਰੌਣਕ ਹੁੰਦੀ।
ਹੂੰ, ਹੂੰ, ਹੂੰ ਤਾਂ, ਮੈਂ ਵੇਖੀ ਨੀ ਅਜੇ ਤੱਕ ਮੈਂ ਨੀ ਗਈ ਵੇਖੀ ਹਜੇ ਤੱਕ, ਦਰਬਾਰ ਸਾਬ ਨੀ ਵੇ
ਮੈਂ ਵੀ ਨੀ ਦੇਖੀ ਦਰਬਾਰ ਸਾਈਬ ਦੀ ਦੀਵਾਲੀ, ਪਰ ਮਾੱਨ ਕਰਦਾ ਐ। ਦੀਵਾਲੀ, ਐਹੋ ਜੇ, ਜੇ ਫੈਸਟੀਵਲ ਤੇ ਰੋਣਕ ਬੋਤ ਹੁੰਦੀ ਉੱਥੇ
ਹਾਂਜੀ, ਹਾਂਜੀ। ਪਰ ਇੱਥੇ ਕੀ ਆ ਕਿ, ਆਪਣੇ ਨਾਲ ਕੀ ਜਾਯਾ ਨੀ ਨਾ ਜਾਂਦਾ ਹਨਾ, ਏਡੀ ਦੂਰ
ਤਾ ਨਾ ਮੇਨ ਐਈ ਚੱਕਰ
ਜਿਦੋਂ ਟੀ ਵੀ ਦੇ ਵੇਚ ਨਿਊਜ ਵੇਖੀ ਤਾਂ ਨਾ, ਉਦੋਂ ਆਖੀ ਤਾਂ ਹਾਏ ਵੇਖ ਆਦੇ ਆਪਾਂ ਵੀ ਲੰਚ ਟਾਈਮ ਵਦੀਆ ਲੱਗਦਾ ਨਾ ਅਨੰਦਪੁਰ ਸਾਈਬ ਵੀ ਗਏ, ਕਦੀ ਕਦੀ
ਅਨੰਦਪੁਰ ਸਾਈਬ, ਹਾਂਜੀ ਗਈ ਦੀ ਆਂ ਮੈਂ
ਹਾਂ, ਓਵੀ ਵਦੀਆ ਹਨਾ ਓਥੇ
ਹੂੰ‌, ‌ ਫਤੇਗੜ ਸਾਈਬ ਗਈ ਦੀ ਆਂ, ਅਨੰਦਪੁਰ ਸਾਈਬ ਵੀ ਗਈ ਦੀਆਂ, ਹਜ਼ੂਰ ਸਾਈਬ ਛੋਟ ਹੁੰਦੇ ਗਈ ਸੀ। ਅੰਬਰਸਰ ਵੀ ਗਈ ਦੀ ਆਂ, ਹੇਮਕੁੰਡ ਸਾਈਬ ਰੈਗੇਆ ਓਥੇ ਜਾਣਾ ਅੱਛਾ, ਹੇਮ
ਛੁੱਟੀਆਂ ਹੁੰਦੀਆਂ ਨਾ ਦਸੈਰੇ ਦੀਆਂ, ਦਾੱਸ ਬਾਰਾਂ ਛੁੱਟੀਆਂ ਹੁੰਦੀਆਂ ਫੇਰ ਆਪਾਂ ਹਾਂ ਏਕ ਵੀਕ ਵਾਸਤੇ ਗਏ ਹਾਂ ਵਾਸਤੇ, ਹਾ ਦਸੈਰਾ ਵੇ ਜੇੜੀ ਓਥੇ ਆਪਾਂ ਨੇ, ਹਾਂ ਦਸੈਰਾ ਵੇਖੇਆ ਸੀ ਓਥੇ ਜਾਕੇ ਆਪਾਂ ਨੇ। ਬੋਤ ਗਰਮੀ ਹੁੰਦੀ ਪਰ ਓਸ ਟਾਏਮ ਓਥੇ
ਹੂੰ।
ਹੂੰ, ‌ ਬੋਤ ਜਾਦਾ, ਸਾਨੂੰ ਬੋਤ ਜਾਦਾ ਹੁੰਦੀ ਸੀ ਨਾ
ਹਾਂਜੀ।
ਐਸ ਵੇਲੇ ਜੋ, ਦੇਖਨ ਨੂੰ ਮਿਲਦਾ ਨਾ ਏਨਾ ਵਦੀਆ ਨਜ਼ਾਰਾ ਲੱਗਦਾ ਨਾ ਓਥੇ ਏਨੀ ਸੰਗਤ ਬੈਠੀ ਹੁੰਦੀ ਆ, ਪਾਠ ਸੁਨਨ ਦਾ ਮਜ਼ਾ ਆਂਦਾ ਵਦੀਆ ਓਥੇ ਤੇ ਓਥੇ ਲੇਜਰ ਅ, ਸ਼ੋਅ ਵੀ ਚੱਲਦਾ ਓਥੇ
ਹਾਂ, ਹਜ਼ੂਰ ਸਾਈਬ ਲੇਜ਼ਰ ਸ਼ੋਅ ਓ ਮੈਂ ਦੇਖਆ ਮੈਨ ਥੋੜਾ, ਥੋੜਾ ਯਾਦ
ਅਹੀਂ, ਅਸੀਂ ਗਏ ਹੀ ਕੇਆ ਚਲੋ ਵੇਖਨੇ ਆ ਜਾਕੇ, ਪਰ ਓਸ ਦੇਨ ਓਨਾਂ ਨੇ ਬਾੰਦ ਕੀਤਾ ਪੇਆ ਕੋਛ ਦੇਨ ਵਾਸਤੇ
ਅੱਛਾ, ਨਈਂ ਅਸੀ‌ ਦੇਖਆ ਸੀ ਮੇਨ ਮੈਨੂੰ ਏਨਾ ਪਤਾ ਯਾਦ ਨੀ, ਮੈਂ ਵੀ ਛੋਟੇ ਹੁੰਦੇ ਗਈ ਸੀ ਕਾਫ਼ੀ। ਪਰ ਮੈਨੂੰ ਥੋੜਾ, ਥੋੜਾ ਯਾਦ ਐ, ਹੈਗਾ ਸੀ ਲੇਜਰ ਸ਼ੋ ਓਦੇ ਚ ਨਾ ਗੁਰੂ ਨਾਨਕ ਦੇਵ ਜੀ ਦੀ ਫੋਟੇਜ, ਗੁਰੂ ਗੋਬਿੰਦ ਸਿੰਘ ਜੀ ਦੀਆ ਐਦਾ ਦੇ ਸ਼ੋਅ
ਹਾਂਜੀ, ਹਾਂਜੀ। ਓ ਹਾਂ
ਬੜਾ ਸੋਨਾ ਲੱਗਦਾ ਸੀ ਓ ਵੋਟਰ ਦੇ ਨਾਲ ਵੀ, ਵੋਟਰ ਫਵਾਰੇ ਜੇ ਲੱਗੇ ਹੁੰਦੇ ਨਾ, ਲਾਈਟਾਂ ਲਗਾ ਕੇ ਓਦੇ ਨਾਲ ਬਨਾਂਦੇ ਆ ਸੀਨ, ਬੋਤ ਸੋਨਾ ਐ।
ਹੂੰ, ਬੋਤ ਵਦੀਆ ਲੱਗਦਾ ਵੇ, ਮੈਂ ਵੀ ਆਨੰਦ ਪੁਰ ਸਾਈਬ ਅਸੀ ਪੇਲੋਂ ਨਿੱਕੀ, ਨਿੱਕੀ ਮੈਂ ਜਦੋਂ ਗਈ ਨਾ, ਤੇ ਲੇਕਿਨ ਏਸ ਦੋ ਸਾਲ ਪੈਲਾਂ ਹੋਂਦੇ ਬੋਹੋਂ ਕੇ, ਫੈਮਿਲੀ ਦੇ ਨਾਲ
ਅੱਛਾ, ਅੱਛਾ।
ਸਾਰੇ ਮਤਲਬ ਲਾਗੇ, ਲਾਗੇ ਵੇਖ ਕੇ ਆਏ ਆਂ, ਛੋ ਸੈਬਜ਼ਾਦੇਆਂ ਦੇ ਵੀ
ਅਨੰਦਪੁਰ ਸਾਈਬ ਦੇ ਜੇੜੇ ਓਥੇ ਕੋਲ ਕੀ ਹੈਗਾ ਬੜਾ ਫੇਮਸ ਅਜੂਬਾ ਏ ਨਾ ਅਜੂਬਾ, ਓਥੇ ਰੈਗੇਆ ਜਾਨਾ ਜਦੋਂ ਆਪਾਂ ਗਏ ਨਾ ਤੇ ਬਾੰਦ ਹੋਗੇਆ ਸੀ, ਆਪਾਂ ਜਾਈ ਨੀ‌ ਪਾਏ ਫੇਰ
ਹੈਂ ਨਈ ਹਾਂ ਵੇਥਆ, ਵੇਖਆ ਓ ਐਨਾ ਵਦੀਆ ਲੱਗਦਾ ਨਾ ਅੰਦਰ ਦਾ ਵੀ ਬੁਖਾਰ ਦੇ ਸਾੱਭ ਕੁਝ ਈ ਨਾ, ਹਾਂਜੀ।
ਹੂੰ, ਬਾੱਸ ਓਤੇ ਫੇਰ ਬੰਦ ਹੋਗੇਆ ਸੀ, ਫੇਰ ਮੈ ਅਸੀਂ ਜਾ ਈ ਨੀ ਪਾਏ, ਵੇਖਨ ਆਲੀ ਚੀਜ਼ ਐ। ਹੂੰ
ਚੀਜ਼ ਓਨਾਂ ਦੀ ਰਿਪੇਅਰ ਹੋਦੀ ਹੋਵੇ, ਤਾਂ ਬਾੰਦ ਕੀਤਾ ਹੋਵੇ ਸ਼ਾਏਦ ਓਨਾਂ ਨੇ
ਨਹੀ ਟਾਈਮ ਹੋ ਗਿਆ ਸੀ ਨਾ ਜਿਵੇਂ, ਆਪਾਂ ਲੇਟ ਗਏ ਸੀ ਨਾ ਉੱਥੇ। ਪੰਜ ਛੇ ਵੱਜ ਗਏ ਸੀ ਸਾਨੂੰ। ਫਿਰ ਸ਼ਾਇਦ ਟਾਈਮਿੰਗ ਉਹਨਾਂ ਦੀ ਤਾਂ ਬੰਦ ਹੋ ਜਾਂਦਾ ਹੈਗਾ ਨਾ। ਪੰਜ ਛੇ ਵਜੇ ਨਾਲ, ਹੂੰ।
ਮੇਰੇ
ਹੂੰ।
ਬਾਕੀ ਤੇ ਮੈਂ ਅਜੇ ਤੱਕ ਓਥੇ ਨੀ ਗਈ, ਪਟਨਾ ਸਾਹਿਬ ਨੀ ਵੇਖਿਆ, ਨਾ ਹੀ ਹੇਮਕੁੰਟ ਸਾਹਿਬ ਗਏ ਆਪਾਂ।
ਮੈਂ ਵੀ, ਹੇਮਕੁੰਟ ਸਾਹਿਬ, ਪਟਨਾ ਸਾਹਿਬ ਰਹਿ ਗਿਆ।
ਹਾਂ
ਕੀ ਹੋਈਆਂ?
ਬਾਕੀ ਸਾਡੇ ਵੀ ਹੋ ਗਏ, ਬਸ ਇੱਥੇ ਨੀ ਗਏ ਆਪਾਂ।
ਹਾਂਜੀ, ਜਾਨਾ ਏ ਹੇਮਕੁੰਟ ਸਾਹਿਬ ਵੀ।
ਕਿਤੇ, ਬਾਬਾ ਬੁਲਾਏਗਾ ਈ।
ਹਾਂਜੀ, ਸਹੀ ਗੱਲ ਏ। ਜਦੋਂ ਬਾਬੇ ਨੂੰ ਬੁਲਾਣਾ ਉਸੀ ਟਾਈਮ ਹੀਂ ਜਾਣਾ। ਉਸ ਤੋਂ ਪਹਿਲੇ ਜਿੰਨਾ ਮਰਜ਼ੀ ਜੋਰ ਲਾ ਲਓ, ਬਣਦਾ ਈ ਨੀਂ।
ਹਾਂ ਓ ਕਈ ਆਂਦੇ ਹੁੰਦੇ ਨਾ ਹੁਕੁਮ ਤੋ ਬਿਨਾਂ ਕੁੱਝ ਨੀ ਹੁੰਦਾ। ਤੇ ਹਾਂ, ਹਾਂ, ਹਾਂ, ਉਹਨਾਂ ਦਾ ਹੁਕਮ ਹੋਏਗਾ ਫੇਰ ਅਸੀਂ ਜਾ ਸਕਦੇ ਕਿਤੇ।
ਹੂੰ, ਸਹੀ ਗੱਲ।
ਹੂੰ- ਹੂੰ ਹੋਰ ਦੱਸੋ ਕੋਈ?
ਬਸ ਜੀ, ਵਦੀਆਂ। ਹੂੰ
ਰੋ ਕੇ ਏਦਾਂ ਈ ਚਲੀ ਜਾਂਦੀ ਜ਼ਿੰਦਗੀ।
ਹੋਰ,
ਸਵੇਰੇ ਉਠੋ, ਓਹੋ ਈ ਕੰਮ। ਰੋਜ਼, ਰੋਜ਼ ਓਹੀ ਕੰਮ, ਕੋਈ ਨਵਾਂ ਕੰਮ ਲੱਭਦਾ ਈ ਨੀ।
ਹੂੰ, ਬਸ ਸਾਰਾ ਟਾਈਮ ਉਹਦੇ ਵਿੱਚ ਹੀ ਚਲੇ ਜਾਂਦੈ।
ਹੂੰ, ਖਾ ਲਿਆ, ਪੀ ਲਿਆ।
ਸਹੀ ਗੱਲ ਐ।
ਹਾਂ, ਕੰਮ ਕਰਵਾਓ, ਕੰਮ ਕਰਲੋ ਰਾਤ
ਬਚਪਨ ਸਈ ਸੀ। ਹੈਨਾ, ਨਾ ਕੋਈ ਫਿਕਰ, ਨਾ ਕੋਈ ਕੁਛ। ਆਪਣਾ ਖੇਡਿਆ ਪੜ੍ਹਿਆ, ਸੌਗੇ, ਖਾ ਲੇ, ਪੀ ਲਿਆ।
ਹਾਂਜੀ, ਹਾਂਜੀ।
ਬਸ ਬਚਪਨ ਵਧੀਆ ਹੁੰਦੈ, ਬਾਦ ਨੂੰ ਤੇ ਟੈਂਸ਼ਨਾ ਈ ਟੈਂਸ਼ਨਾ।
ਪਰ ਜਿਹੜੇ ਬਚਪਨ ਵੀ ਜੇ ਹੁਣ ਬੱਚੇ ਹੋ ਗਏ ਦੇ ਨਹੀਂ-ਨਹੀਂ, ਅਸੀਂ ਕਦੋਂ ਵੱਡੇ ਹੋਵਾਂਗੇ?
ਹਾਂ ਬਾਅਦ ਨੂੰ ਪਤਾ ਚੱਲਦਾ ਫੇਰ। ਜਦੋਂ ਵੱਡੇ ਹੁੰਦੇ, ਫਿਰ ਕਹਿੰਦੇ ਹਾਂ ਬਚਪਨ ਹੀ ਵਧੀਆ ਸੀ।
ਹੂੰ।
ਤੁਹਾਨੂੰ ਠੀਕ ਆ ਇਹਏ, ਤੁਸੀਂ ਟੈਨਸ਼ਨ ਫਰੀ ਰਹੇ। ਇਨੀ ਟੈਂਸ਼ਨ ਨੀ, ਆਉਣਾ ਜਾਣਾ ਇਹਦੀ ਹੈ ਜਿਆਦਾ।
ਹਾਂ।
ਬੱਸ ਚਲੀ ਜਾਂਦਾ ਸਭ ਕੁਛ। ਜਿਹੜਾ ਦਿਨ ਚੱੜ ਗਿਆ, ਉਹ ਵਧੀਆ ਲੰਘ ਗਿਆ। ਹੂੰ। ਹੋਰ?
ਹੋਰ ਸੁਣਾਓ?
ਹਾਂ ਫੇਰ ਤੁਸੀਂ ਨਾਨਕੇ ਬਈ ਕਿਦੇ ਤੇ ਜਾਂਦੇ, ਮੈਟਰੋ ਵਗੈਰਾ ਤੇ ਆਪਣੀ ਗੱਡੀ ਤੇ ਜਾਂਦੇ ਜੇ?
ਐਕਟੀਵਾ 'ਤੇ ਜਾਂਨੀ ਆ ਮੈਂ।
ਅੱਛਾ, ਅੱਛਾ।
ਹਾਂਜੀ।
ਬਦੀਆ ਸਾਦਨ ਤੇ ਅੱਛਾ, ਠੀ ਠੀਕ ਏ, ਠੀਕ ਏ ਵਦੀਆ ਓਫੀਸ ਦਾ ਵੀ ਹਨਾ ਕੰਮ।
ਹਾਂਜੀ।
ਬਸ ਫੇਰ ਆਪਨੀ, ਆਪਨੀ ਭੈਨਾ ਕੰਮ ਕਰੀ ਜਾਨ। ਠੀਕ ਆ, ਸਿੱਦੇ ਰਾਹ ਈ ਜਾਓ, ਸੀਦੇ ਰਾਹ ਈ ਆਓ।
ਹਾਂਜੀ, ਸਈ ਗਾੱਲ ਆ।
ਹੂੰ, ਹੂੰ। ਆਪ ਮੰਮੀ ਨੇ ਆਜ ਦਾਲ ਬਣਾ ਕੇ ਦਿੱਤੀ ਆਨਾ।
ਹਾਂਜੀ।
ਹਾਂ ਅਸੀਂ ਐਵੇ ਬੈਠੇ ਆਂ ਏਦਾਈ, ਸਾਨੂੰ ਸਮਜ ਨੀ ਲੱਗਦੀ ਪਈ।
ਕਦੋਂ ਬਨਾਂਦੇ ਤੁਸੀ ਕਦੋਂ ਖਾਂਦੇ ਓ ਰੋਟੀ?
ਤੁਹਾਨੂੰ ਦੱਸੇਆ ਨਾ ਮੈਂ ਆ ਐਨੀ ਅਸੀਂ ਵੈਸੇ ਤਾਂ ਐਸ ਵੇਲੇ ਘੱਟ ਈ ਖਾਈਦੀ ਏ, ਰੋਟੀ। ਜਿਵੇਂ ਏਸ ਵੇਲੇ ਸਬਜੀ ਹੈਗੀ, ਮਾਸਾ-ਮਾਸਾ ਪਈ ਕੋਲੀ ਕੋਈ ਇੱਕ ਸਬਜੀ ਦੀ ਪਈ ਆ ਫੇਰ ਕੀਨੇ ਖਾਤੀ ਤੇ ਓਹ ਗਰਮ ਕਰਕੇ ਦੇ ਦੇਨੀ ਆ ਏਨਾਂ ਨੂ ਫੂਲਕੇ ਬਣਾ ਕੇ।
ਅੱਛਾ।
ਮੈਂ ਕੇਹਾ ਸ਼ਾਮਾਂ ਜੇਆ ਨੂੰ ਸ਼ਾਮ ਦੇ ਟੈਮ ਚਾਰ, ਪੰਜ ਵਜੇ ਨਾਲ ਕੁੱਝ ਨਾ ਕੁੱਝ ਖਾ ਲੈਂਦੇ ਆ ਨਾ
ਹੂੰ, ਸ਼ਾਮੀ ਸ਼ਾਮੀ ਹੁੰਦੇ ਹੀ ਬੜੀ ਭੁੱਖ ਲੱਗਦੀ ਹੂੰ, ਸ਼ਾਮੀ ਲੱਗਦੀ ਭੁੱਖ ਮਨ ਵੀ ਕਰਦਾ ਕੁਛ ਵਦੀਆ ਜਾ ਨਵਾਂ ਜਾ ਖਾਈਏ।
ਐਵੇ ਏ ਰੋਟੀ ਖਾ-ਖਾ ਕੇ ਆੱਕ ਦਾ ਕੋਈ। ਕੋਈ ਚਟਪਟਾ ਜਾ ਮਿਲ਼ ਜੇ ਨਾ ਖਾਣ ਵਾਸਤੇ ਹਾਂ, ਤਿੱਖਾ-ਤਿੱਖ ਐਜਾ ਕੋਜ ਹੋਜੇ ਨਾ, ਫੇਰ ਵੋ ਵਦੀਆ ਲਗਦੈ।
ਹਾਂਜੀ।
ਰੋਜ-ਰੋਜ ਵੀ ਕੌਣ ਖਾਵੇ ਨਾ, ਓਇਲੀ ਚੀਜਾਂ। ਰੋਜ ਨੀ ਖਾਦਾ ਜਾਂਦਾ ਨਾ।
ਸਈ ਗੱਲ ਐ।
ਹੂੰ। ਨਈ-ਨਈ। ਹੋਰ ਸੁਨਾਓ?
ਬਾਸ ਵਦੀਆ।
ਸੁਬਾਹ ਫੇਰ ਚਲੋ ਹੋਨ ਟੈਮ ਨਾਲ ਸਾਰਾ, ਸੁਬਾਹ ਫੇਰ ਚਲੋ ਡਿਊਟੀ ਭੱਜੋ।
ਹੋਰ, ਤੁਸੀ ਕਿੰਨੇ ਵਜੇ ਸੌਦੇ ਓ?
ਸਾਡੇ ਕ ਗੇਆਰਾਂ ਵੱਜ ਜਾਂਦੇ ਨੇ, ਅਹੀਂ ਤੇ ਗੇਆਰਾਂ ਵਜੇ ਆਂਦੇ ਸਾਡੇ ਗੇਆਰਾਂ ਵਜੇ ਹੋ ਜਾਂਦੇ ਸਾਡੇ।
ਸਾਡਾ ਵੀ ਆਈ ਹਾਲ ਆ।
ਆਹੀ ਬਾਸ, ਕੇਓਕਿ ਮੇਰੇ ਹਸਬੈਂਡ ਨੇ ਆਉਣਾ, ਸਾਡੇ ਨੋ ਦਾਸ ਵਜੇ ਨਾ।
ਅੱਛਾ, ਲੇਟ ਆਉਂਦੇ ਹੋਂਗੇ ਨਾ ਸਾਰਾ ਕੁਛ ਸਾਂਬ ਕੇ।
ਹਾਂ, ਤੇ ਫੇਰ ਬਾਚੋ ਅਹੀਂ ਆਉਨਗੇ ਜੇ ਓਨਾਂ ਨੇ ਕੁੱਝ, ਰੋਟੀ ਖਾਣੀ ਫੇਰ ਦੇ ਦਈ ਦੀ ਆ। ਕੁਝ ਖਾਣ-ਪੀਣ ਵਾਸਤੇ ਨਈ ਤੇ ਗੱਲਾਂ, ਬਾਤਾਂ ਮਾਰੋ ਕੁਛ ਰਸਾਂ ਦੇਦੋ ਫੇਰ ਉਠੋ ਸੇ਼ ਵਜੇ ਨਾਲ।
ਹੂੰ।
ਫੇਰ ਮੇਰੇ ਨਾਲ ਉੱਠ ਕੇ ਫੇਰ ਓ ਡਿਊਟੀ ਸਟਾਟ। ਬੱਚਿਆਂ ਦਾ ਵੀ ਸੋਚੋ ਕੀ ਲੈ ਜਾਣਾ ਸਕੂਲ ਇਹਨਾਂ ਨੇ, ਉਹ ਵੀ ਨਿਕਲ ਜਾਂਦਾ ਏਦਾਂ ਈ। ਹਮ ਹੋਰ ਕੋਈ?
ਚਲੋ, ਠੀਕ
ਅੱਜ, ਤੁਹਾਨੂੰ ਕੋਲਸ ਵਗੈਰਾ ਘੱਟ ਹੀ ਹਨਾ, ਅਟੈੰਡ ਕੀਤੀ ਐ ਨਾ?
ਹਾਂਜੀ।
ਇਹ ਟਾਈਮ ਫਰੀ ਆ, ਹੋਵੋ ਤੇ ਉਦੋਂ ਬੰਦਾ ਕਰ ਲਏ ਆਪਣਾ ਕੰਮ।
ਹਾਂ।
ਹੋਰ ਘੰਟਾ, ਕੀ ਲਾ ਲਏ ਬਹੁਤ ਐ ਇੰਨਾ, ਪਰ ਜਿਆਦਾ ਕਰ ਕਰਕੇ ਸਿਰ ਤੇ, ਇੰਨਾ ਘੁੰਮਦਾ ਨਾ ਮੈਂ ਤੇ ਰਾਤ ਮੈਨੂੰ ਤੇ ਨੀਂਦ ਹੀ ਨਾ ਆਵੇ।
ਹਾਂਜੀ।
ਮੇਰੇ ਤੇ ਦਿਮਾਗ ਚ, ਉਹ ਚੱਲਦਾ ਰਿਹਾ ਰਾਤ ਵੀ ਰੈਸਟ ਹੋਈ ਨੀ, ਤਿੰਨ ਵਜ਼ੇ ਸਵੇਰੇ ਜਾ ਕੇ ਨੀਂਦ ਆਈ ਕਿੱਧਰੇ
ਹਾ -ਹਾ, ਹਾ
ਕਦੇ ਇੰਨੀਆਂ ਗੱਲਾਂ- ਬਾਤਾਂ ਕੀਤੀਆਂ ਨੀ ਨਾ, ਕਦੀ ਕਿਸ ਨਾਲ, ਆਹ ਫਸਟ ਟਾਈਮ ਕੀਤਾ ਨਾ। ਰਾਤ ਆ ਕੇ ਤੇ ਬਸ, ਆਵਾਂਗੀ ਮਜਬੂਰੀ ਹੈ ਨਾ ਕੰਪਲੀਟ ਕਰਨਾ, ਤਾਂ ਹੈ ਹੀ ਹੁਣ ਕੁੱਝ ਨਾ ਕੁੱਝ ਆਪਾਂ
ਕੁਛ ਨਾ, ਕੁਛ ਤੇ ਕਰਨਾ ਹੀ ਪੈਣਾ, ਹਮ
ਚਲੀ ਜਾਣਾ ਬਸ, ਜਲਦੀ -ਜਲਦੀ ਹੋਵੇ ਕੰਪਲੀਟ ਤੇ ਵਿੇਹਲੇ ਹੋਈਏ।